ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ।
ਹੈਲੋ,
ਹੈਲੋ,
ਸਤਿ ਸ੍ਰੀ ਅਕਾਲ ਜੀ।
ਹਾਂਜੀ, ਸਤਿ ਸ੍ਰੀ ਅਕਾਲ, ਹੋਰ ਠੀਕ ਹੋ। ਵਧੀਆ, ਤੁਸੀਂ ਠੀਕ ਹੋ, ਹੈਲੋ,
ਹੈਲੋ, ਤੁਹਾਡੀ ਆਵਾਜ਼ ਬੜੀ ਧੀਰੇ ਆ ਰਹੀ ਐ।
ਹਾਂਜੀ, ਹੈਲੋ, ਹੁਣ ਠੀਕ ਐ।
ਹਾਂਜੀ, ਹੋਰ ਕੀ ਹਾਲ ਏ?
ਬਸ, ਵਧੀਆ ਤੁਸੀਂ ਸੁਣਾਓ ਠੀਕ ਹੋ।
ਹਾਂਜੀ, ਅੱਜ ਕਿਵੇਂ ਯਾਦ ਕੀਤਾ।
ਬਸ ਓਦਾਂ ਹੀ ਮੈਂ ਕਿਹਾ ਕਾਲ ਕਰਾਂ ਐਕਚੁਲੀ ਨਾ। ਮੈਂ ਕੀ ਕਹਿੰਦੇ ਨੇਲਸ ਸਟੂਡੀਓ ਓਪਨ ਕੀਤਾ ਆਪਣਾ। ਹਾਂਜੀ, ਉਹਦੀ ਇਨੋਗ੍ਰੇਸ਼ਨ ਸੀ, ਮੈਂ ਕਿਹਾ ਤੁਹਾਨੂੰ ਫਿਰ ਇਨਵਾਈਟ ਕਰਾਂ।
ਚਲੋ, ਕੰਗ੍ਰੈਚੂਲੇਸ਼ਨ, ਸਾਡੇ ਨੇਲਸ ਕਦੋਂ ਕਰੋਗੇ, ਤੁਸੀਂ।
ਤੁਸੀਂ ਆਓ, ਫਿਰ ਕਰਾਓ ਜਰੂਰ।
ਅੱਛਾ, ਤੇ ਤੁਸੀਂ ਦਿੱਤਾ ਇੰਸਟਾਗ੍ਰਾਮ ਤੇ ਪੇਜ ਬਣਾ ਰੱਖਿਆ ਆਪਣਾ।
ਹਾਂਜੀ, ਮੇਰਾ ਪੇਜ ਹੈਗਾ ਤੁਸੀਂ ਜਰੂਰ ਚੈਕ ਆਊਟ ਕਰਨਾ, ਮੇਰਾ ਪੇਜ। ਹੋਰ ਮੈਂ ਕਿਹਾ ਮੈਂ ਸਾਰਿਆਂ ਮੈਂ ਕਿਹਾ ਮੇਰਾ ਪੇਜ ਐ, ਤੁਸੀਂ ਜ਼ਰੂਰ ਦੇਖਣਾ‌।
ਓਕੇ,
ਹਾਂਜੀ,
ਕਿੱਧਰੋਂ, ਸਿੱਖਿਆ ਵੈਸੇ ਤੁਸੀਂ।
ਇਹ ਨਾ ਸਾਡੇ ਇੱਧਰ ਹੀ ਹੈਗਾ। ਇੰਸਟੀਟਿਊਟ ਉੱਥੋਂ ਕੀਤਾ ਸੀ ਮੈਂ,
ਫਿਰ ਤੇ ਤੁਹਾਨੂੰ ਪਾਲਣ ਨੂੰ ਵੀ ਸਿੱਖਣਾ ਚਾਹੀਦਾ ਧੀਰੇ ਧੀਰੇ ਸਾਰਾ।
ਹਾਂਜੀ, ਮੈਂ ਉਹ ਵੀ ਸਿੱਖਾਂਗੀ ਹੁਣ ਦੇਖੋ। ਕੀ ਕਹਿੰਦੇ ਨੇ ਹੁਣ ਹਾਲੇ ਇਹਦਾ ਕੀਤਾ ਮਦਾ ਜਿਆਦਾ, ਵੈਸੇ ਨੇਲਸ ਦਾ ਤੇ, ਇਸ ਤੋਂ ਬਾਅਦ ਹੁਣ ਵੇਖ, ਖਾਂਗੀ ਕਰਾਂਗੀ ਪਹਿਲਾਂ ਥੋੜਾ ਕੰਮ ਚੱਲ ਜੇ ਸਹੀ ਵਧੀਆ।
ਅੱਛਾ,
ਉਸ, ਤੋਂ ਬਾਅਦ ਹੀ ਸੋਚਾਂਗੀ ਮੇਕਅਪ ਦਾ ਵੀ। ਬਾਕੀ ਮੈਨੂੰ ਆਂਦਾ ਹੀ ਐ ਥੋੜਾ ਬਹੁਤ ਤੇ, ਤੇ ਹੋਰ ਵੀ ਸਿੱਖਾਂਗੇ, ਅੱਗੇ ਦੇਖੋ ਹੁਣ।
ਹੋਰ ਚਾਹ ਚੂ ਪੀ ਲਈ, ਤੁਸੀਂ
ਨਹੀਂ ਹਾਲੇ ਨੀ। ਤੁਸੀਂ ਪੀਲੀ ਚਾਹ।
ਹਾਂਜੀ, ਮਾਸੀ ਦੇ ਘਰ ਆਈ ਸੀ ਨਾ ਫਿਰ ਮੈਂ ਕਿਹਾ ਚਾਹ ਪਿਆਓ।
ਅੱਛਾ, ਏ ਤੇ ਚਲੋ ਵਧੀਆ। ਹੋਰ ਤੁਸੀਂ ਸਭ ਨੂੰ ਫਿਰ ਦੱਸਣਾ, ਮੇਰੇ ਨੇਲਸ ਬਾਰੇ ਵੀ, ਮੈਂ ਖੋਲਿਆ ਸਟੂਡੀਓ।
ਕੋਈ ਨੀ ਤੁਸੀਂ, ਮੈਨੂੰ ਮੈਨਸ਼ਨ ਕਰਦੋ ਆਪਣੀ ਆਈ ਡੀ। ਮੈਂ ਪੇਜ ਤੇ ਲਾ ਦੇਣੀ ਆ ਆਪਣੇ।
ਹਾਂਜੀ, ਜ਼ਰੂਰ ਤੇ ਨਾਲੇ, ਹੁਣ ਦੇਖੋ ਪਹਿਲੇ ਵੈਸੇ ਮੈਂ ਕੀਤਾ ਸੀ, ਐਂ ਰੈਂਟ ਤੇ ਲਿੱਤੀ ਸੀ ਜਗ੍ਹਾ ਔਧਰ ਤਾ ਸੀ ਮੈਂ ਟਰਾਏ ਨਾ ਪੈਲੇ ਓਧਰ ਔਪਨ ਕਰ ਕੇ ਛੋਟਾ ਜਾ ਅ ਸੈਟਅਪ ਜਾ ਲਗਾਇਆ ਸੀ ਫੇਰ ਓਥੇ ਕਰਦੇ ਸੀ ਨੇਲਸ, ਫੇਰ ਓਥੇ ਅੱਛੇ ਖਾਸੀ ਕਲਾਈਟ ਆਣ ਲੱਗ ਗੇ।
ਅੱਛਾ।
ਹਾਂਜੀ, ਫੇਰ ਓਹ ਵੀ ਕੈਣ ਨਹੀਂ ਇਕਦਮ ਕੋਲ ਏ ਕੋਈ ਦੂਰ ਨੀ ਐ। ਤੇ ਇੱਕ ਘਰ ਛੱਡ ਕੇ ਈ ਏ ਓਹ ਅਪਣੀ ਜਗ੍ਹਾ ਹੀ ਸੀ। ਮਤਲਬ ਅਪਣੇ ਕਿਸੀ ਅ ਨੋਣ ਦੀ ਸੀ, ਫੇਰ ਅਸੀਂ ਲੈਲੀ ਓਨਾਂ ਕੋਲੋਂ ਹੁਣ ਓਹ।
ਅੱਛਾ।
ਹਾਂਜੀ।
ਹੋਰ, ਘਰ ਸਭ ਪਰਿਵਾਰ ਸਭ ਜੀ
ਸਭ ਵਧੀਆ। ਹੋਰ ਸੁਣਾਓ?
ਵਧੀਆ ਵਧੀਆ।
ਹੋਣ ਦੇਖੋ ਮੈਂ ਸਾਰੇ ਟਾਈਪ ਦੇ ਨੇਲਸ ਕਰਦੀ ਆਂ, ਤੁਹਾਨੂੰ ਜਿੱਦਾਂ ਵੀ ਚਾਹੀਦੇ ਹੋਣਗੇ ਜਿਵੇਂ ਦੇ ਵੀ ਤੁਸੀਂ ਮੈਨੂੰ ਜ਼ਰੂਰ ਦੱਸਣਾ। ਮੈਂ ਕਿਹਾ ਮੈਂ ਹਰ ਟਾਈਪ ਦੇ ਨੇਲਸ ਕਰਦੀ ਆਂ, ਤੁਸੀਂ ਮੈਨੂੰ ਜ਼ਰੂਰ ਦੱਸਣਾ ਜਿੱਦਾਂ ਦੇ ਤੁਹਾਨੂੰ ਚਾਹੀਦੀ ਹੋਣਗੇ ਮੈਂ ਓਵੇਂ ਈ ਕਰ ਦਾਂਗੀ। ਹਾਂਜੀ।
ਕਿ ਖਾਦਾ ਆ?
ਦੇਖੋ, ਹੁਣ ਹਲੇ ਤੇ ਰੋਟੀ ਖਾਧੀ ਨੀ ਖਾਵਾਂਗੇ ਹੋਣੇ। ਵੈਸੇ ਅਮਾ ਨੇ ਭਿੰਡੀਆਂ ਬਣਾਈਆਂ ਨੇ।
ਤੁਸੀਂ ਗਏ ਦੇ ਸੀ ਅੱਜ ਕਿੱਥੇ?
ਹਾਂਜੀ। ਮੈਂ ਅਪਣੀ ਫਰੈਂਡ ਨਾਲ ਗਈ ਸੀ ਅੱਜ। ਹਾਂਜੀ, ਅਰੇ ਮੇਰੀ ਫਰੈਂਡ ਆਈ ਆ ਨਾ ਹੁਣੀ। ਤੇ ਫੇਰ ਉਨੇ ਚਲੇ ਜਾਣੈ ਦੁਬਾਰਾ ਮਤਲਬ ਜਿੱਥੇ ਸਟੱਡੀ ਵਾਸਤੇ ਗਈ ਦੀ ਅਪਣੀ। ਫੇਰ ਮੈਂ ਕਿਹਾ ਹੁਣ ਓਹੀਓ ਦੋ ਮਹੀਨੇ ਨੇ ਥੋੜਾ ਘੁੰਮ ਫੇਰ ਲਈਏ। ਫੇਰ ਉਸ ਤੋਂ ਬਾਅਦ ਬੜਾ ਘੱਟ ਹੀ ਬਣਦਾ।
ਚਲੋ ਵਧੀਐ।
ਹਾਂਜੀ, ਬਸ ਪੈਲਾਂ ਗੁਰਦੁਆਰੇ ਗਏ ਸੀ ਅਸੀਂ, ਹਾਂਜੀ।
ਵਿਆਹ ਤੋਂ ਬਾਅਦ ਵੈਸੇ ਈ ਯਾਰੀ ਦੋਸਤੀ ਮੁੱਕ ਜਾਂਦੀ ਏ।
ਓਹੀ ਨਾ ਹਾਲੇ ਇਹੀਓ ਟਾਈਮ ਏ ਹੁਣ, ਫੇਰ ਵੇਖੋ।
ਗਰਮੀ ਬੜੀ ਏ ਕੂਲਰ ਅੱਗੇ ਬੈਠੇ ਰਹਿਣੇ ਆਂ ਸਾਰਾ ਦਿਨ।
ਹਾਂਜੀ, ਓਹੀ ਬੜੀ ਅਵਾਜ਼ ਆ ਰੀ ਏ, ਤੁਹਾਡੇ ਕੂਲਰ ਦੀ ਨਾ। ਤੁਹਾਡੇ ਅਲੇ ਸਾਈਡ ਤੇ ਵੈਸੇ ਈ ਬੜੀ ਗਰਮੀ ਏ।
ਈ ਸੀ ਫੇਰ ਭਾਦਾ ਨੀ ਹੈ ਨਾ ਇੰਨਾ ਫੇਰ ਜ਼ੁਕਾਮ ਲੱਗ ਜਾਂਦੈ, ਬਾਰ ਨਿਕਲੋ ਤੇ।
ਓਹੀ ਏ ਤੇ ਗੱਲ ਹੈ ਏਸੀ ਨਾਲ ਤੇ ਏਦਾਂ ਹੀ ਏ। ਕਿ ਬੰਦਾ ਜਾ ਤੇ ਅੰਦਰ ਬੈਠਾ ਰਵੇ, ਬਾਰ ਹੀ ਨਾ ਜਾਵੇ ਬਸ। ਪਰ ਜ਼ਿਆਦਾ ਕੁਲ ਜ਼ਿਆਦਾ ਬਹਿਣਾ ਵੀ ਨੀ ਚਾਹੀਦਾ ਏਸੀ ਚ।
ਹਾਂ। ਮੈਨੂੰ ਇੰਨੀ ਗੰਦੀ ਆਦਤ ਹੋਈ ਥੱਲੇ ਬੈਣ ਦੀ।
ਤੇ ਓਹੀ ਨਾ ਕੋਈ ਸਾਰਾ ਸਾਰਾ ਦਿਨ ਚੱਲਦੇ ਰਹਿੰਦੇ ਨੇ ਏਸੀ ਵੀ। ਫਿਰ ਓ ਜਿਆਦਾ ਸੂਟ ਵੀ ਨੀ ਕਰਦਾ ਐਦਾਂ ਸਾਡੇ ਪੂਰੀ ਬੋਡੀ ਨੂੰ ਖਰਾਬ
ਤੇ ਲਾਈਟਾਂ ਖਾਂਦੀ ਇੰਨਾ ਲੋਡ ਲਾਈਟਾਂ ਐ ਏਸੀ ਇਨਾ ਲੋਡ
ਹਾਂਜੀ ਹਾਂਜੀ, ਬਿਲਕੁਲ। ਹੋਰ ਸੁਣਾਓ?
ਹੋਰ।
ਬਸ ਕੁਛ ਨੀ, ਤੁਸੀਂ ਸੁਣਾਓ? ਹੈ ਕੋ ਤੁਹਾਡੇ ਕੋਈ ਫੇਰ ਨੇੜੇ ਤੇੜੇ ਕਿਸੀ ਦੀ ਮੈਰਿਜ ਵਗੈਰਾ?
ਕੀ ਕਹਿ ਰਹੇ ਹੋ।
ਮੈਂ ਕਿਹਾ ਤੁਹਾਡੇ ਕੋਈ ਹੈ ਨੋਨ ਚ ਕਿਸੇ ਦੀ ਮੈਰਿਜ ਵਗੈਰਾ।
ਸਾਡੇ ਨੋਨੇ ਚ ਤੇ ਨਹੀਂ ਹੈ ਮੈਰਿਜ ਹਜੇ ਤੇ ਹੋਈ ਤੇ ਮੈ ਦਸ ਜ਼ਰੂਰ ਆਰਡਰ ਕਰਦਾਂਗੀ ਇਸ ਚੀਜ਼ ਦਾ ਹਨਾ।
ਹਾਂਜੀ ਜ਼ਰੂਰ। ਹਾਂ ਅਰੇ ਮੈਂ ਨਾਲ ਪ੍ਰੈਸਔਨਸ ਵਗੈਰਾ ਵੀ ਕਰਦੀ ਹਾਂ ਨੇਲਸ ਦੇ ਤੁਸੀਂ ਜਿੱਦਾਂ ਘਰ ਬੈਠੇ ਕਦੇ ਮੰਗਾਣੇ ਹੋਣ ਤੁਹਾਨੂੰ ਹੋਏ ਮੇਰੇ ਕੋਲ ਟਾਈਮ ਨੀ ਹੈ ਲਗਾਉਣ ਦਾ ਤੇ ਕਰਵਾਣ। ਤੇ ਨੇਲਸ ਦਾ ਤੁਹਾਨੂੰ ਪਤਾ ਹੀ ਹੈ ਹਾਂਜੀ। ਜੀ ਜਿੱਦਾਂ ਦੇਖੋ ਤਿੰਨ ਘੰਟੇ ਲੱਗਦੇ ਨੇ ਨੇਲਸ ਕਰਦੇ ਹੋਏ ਤੁਸੀਂ ਪ੍ਰੈਸ ਔਨਸ ਔਡਰ ਕਰੋ। ਉਹ ਤੁਹਾਨੂੰ ਜਿੱਦਾਂ ਤੁਹਾਨੂੰ ਡਿਜ਼ਾਇਨ ਚਾਹੀਦਾ ਉਵੇਂ ਜੇ ਅਸੀਂ ਬਣਾ ਕੇ ਦੇਵਾਂਗੇ ਨਾਲ ਗਲਿਊ ਦੇਵਾਂਗੇ। ਤੁਸੀਂ ਉਹਨੂੰ ਚਿਪਕਾਓ ਤੇ ਆਪਣਾ ਕੰਮ ਨਬੇੜੋ ਹੋਰ ਕੀ। ਬਸ ਕੁਛ ਨੀ ਵਧੀਆ। ਹਾਂਜੀ।
ਹੋਰ?
ਬਸ ਵਧੀਆ ਤੁਸੀਂ ਸੁਣਾਓ।
ਵਧੀਆ ਬਸ।
ਹੋਰ ਕੀ ਕਰਦੇ? ਫੇਰ ਤੁਸੀਂ ਕੀ ਖਾਧਾ ਅੱਜ ਰੋਟੀ ਚ?
ਹੈਲੋ, ਤੁਹਾਡੀ ਸਿਸਟਰ ਦੇ ਪ੍ਰੋਜੈਕਟ ਹੋ ਗਏ ਸਾਰੇ।
ਹੈਲੋ ਅਵਾਜ਼ ਤੁਹਾਡੀ ਕਟ ਰਹੀ ਏ, ਹਾਂਜੀ! ਹੈਲੋ।
ਹੈਲੋ।
ਹਾਂਜੀ ਤੁਹਾਡੀ ਆਵਾਜ਼ ਪਿੱਛੋਂ ਬੜੀ ਘੱਟ ਆ ਰਹੀ ਏ। ਹੋਲੀ ਜੀ, ਅੱਛਾ। ਇੱਥੇ ਨੈਟਵਰਕ ਦਾ ਇਸ਼ੂ ਬੜਾ ਏ ਜਿਆਦਾ
ਹੈਲੋ!
ਹਾਂਜੀ।